ਹੈਲੋ
ਹਾਂਜੀ ਸ ਸ਼੍ਰੀ ਕਾਲ।
ਸ ਸ਼੍ਰੀ ਕਾਲ ਜੀ ਕੀ ਹਾਲ?
ਬਸ ਵਧੀਆ-ਵਧੀਆ ਆਪ ਸੁਨਾਓ?
ਬਸ ਵਧੀਆ ਹੋਰ ਸੁਣਾਓ ਕੀ ਬਣਦੈ?
ਅੱਜ ਅਰਬੀ।
ਅਰਬੀ, ਅਰਬੀ ਨਾ ਖਾਇਆ ਕਰੋ ਏ ਠੀਕ ਨੀ ਹੁੰਦੀ ਸੇਤ ਲਈ।
ਪਰਮ, ਮੈਨੂੰ 'ਤੇ ਸਵਾਦ ਲੱਗਦੀ ਹੈ ਮੇਰਾ ਫੇਵਰੇਟ ਈ ਅਰਬੀ ਹੋ ਗਿਆ, ਕਠਲ ਹੋ ਗਿਆ, ਮਸ਼ਰੂਮ ਹੋਗੇ।
ਪਰ ਮੈਨੂੰ ਲੋਕੀ ਸਵਾਦ ਨੀ ਲੱਗਦੀ ਹੈ ਸੋਡੇ ਘਰ ਲੋਕੀ ਬੜੀ ਬਣਦੀ ਐ।
ਡਾਕਟਰ ਨੇ ਦੱਸਿਆ ਵਾ ਕੈ ਦੇ ਜੇ ਕਿਸੇ ਨਾਲ ਦੁਸ਼ਮਨੀ ਕੱਢਣੀ ਆ ਤਾਂ ਉਨੂੰ ਇਕ ਹਫ਼ਤਾ ਲੋਂਕੀ ਖਵਾਦੋ।
ਅੱਛਾ!
ਇਨਸਾਨ ਦੇ ਏਸ, ਜੋੜਾਂ ਦੇ ਦ ਜੋੜਾਂ 'ਚ ਦਰਦ
ਹਾਂਜੀ ਤੁਹਾਡੀ ਆਵਾਜ਼ ਬੜੀ ਹੌਲੀ ਆ ਰਹੀ ਐ।
ਹੈਲੋ, ਹਾਂਜੀ, ਹਾਂਜੀ, ਹਾਂਜੀ-ਹਾਂਜੀ। ਹਾਂਜੀ ਹੁਣ ਆ ਰਹੀ ਐ।
ਹਾਂ ਉਹ ਹੈੱਡਫੋਨ ਲੱਗੇ ਹੋਏ ਸੀ ਨਾਂ।
ਅੱਛਾ-ਅੱਛਾ।
ਇਹ ਜੋੜਾਂ ਦੇ ਦਰਦ ਲਈ, ਹੁੰਦੀ ਹੈ ਜੋੜ ਦਰਦ ਕਰਨ ਲੈਂਦੀ ਹੈ ਹਰ
ਅੱਛਾ।
ਹੂੰ।
ਕੋਈ ਨਈਂ ਹੁਣ ਘੱਟ ਕਰ ਦਾਂਗੇ।
ਹਾਂ ਰੈਗੂਲਰ ਯਾਨੀ ਕਿ ਮਹੀਨੇ ਚ' ਇੱਕ-ਅੱਧੀ ਵਾਰ ਜ਼ਿਆਦਾ ਨੀਂ। ਰੈਗੂਲਰ ਨੀ।
ਅੱਛਾ, ਕੋਈ ਨੀਂ ਹੁਣ ਘੱਟ ਕਰਦਾਂ ਗੇ ਅਸੀਂ।
ਕੱਲ੍ਹ ਕੀ ਬਣਾ ਲਿਆ ਸੀ?
ਅਸੀਂ ਕੱਲ ਰਾਤੀ-ਰਾ ਤੀ ਅਸੀਂ ਕੀ ਬਣਾਇਆ ਸੀ, ਰਾਤੀ ਕੁਛ ਨੀਂ ਬਨਾਇਆ ਸੀ। ਰਾਤੀ ਥੋੜੇ ਰਾਜਮਾਂ ਪਏ ਸੀ, ਨਾਲ ਰੈਤਾ ਪਾ ਲਿਆ ਸੀ।
ਓਕੇ।
ਹਾਂਜੀ। ਮੁੂੰਗੀ ਦੀ, ਅੱਛਾ। ਉਹ ਜ਼ਿਆਦਾ ਨਈਂ ਖਾਣੀ ਚਾਹੀਦੀ, ਮਹਾਂ ਦੀ ਦਾਲ ਵਾਈ ਹੁੰਦੀ ਐ।
ਉਹ ਵੀ ਅਸੀਂ, ਲਿਆਂਨੇ ਆਂ, ਥੋੜ੍ਹੀ ਲੈ ਕੇ ਆਉਨੇਂ ਆਂ ਉਹ ਤਾਂ। ਜ਼ਿਆਦਾ ਤਾਂ ਮੂੰਗੀ ਈ ਬਣਦੀ ਐ ਸਾਡੀ।
ਸਾਡੀ ਵੀ ਮੂੰਗੀ ਬਣਦੀ ਐ, ਮੂੰਗੀ-ਧੋਤੀ।
ਹੂੰ।
ਮੈਨੂੰ ਬੜੀ ਸਵਾਦ ਲੱਗਦੀ ਆਂ ਉਹ, ਹਿੰਗ ਪਾ ਕੇ ਬਣਾਓ ਨਾਂ ਬੜੀ ਸਵਾਦ ਬਣਦੀ ਆਂ।
ਪਰ ਸਾਡੇ ਹਿੰਗ ਪਾਂਦੇ ਨੀਂ ਹੈਗੇ।
ਹੂੰ।
ਸਾਡੇ, ਹਿੰਗ ਸਮੈਲ ਨਾਲ ਈ ਇਹਨਾਂ ਨੂੰ ਉਹ ਆ ਜਾਂਦੀ ਆ, ਵੋਮਟਿੰਗ ਆ ਜਾਂਦੀ ਆ। ਕਿਸੇ ਨੂੰ ਵਧੀਆ ਨੀਂ ਲੱਗਦੀ ਹੁੰਦੀ ਸਮੈੱਲ, ਹੂੰ। ਸਾਡੇ ਨੀ ਪਾਂਦੇ, ਇੱਥੇ।
ਨਾਂ ਮੈਨੂੰ ਬੜੀ ਅੱਛੀ ਲੱਗਦੀ ਐ ਹਿੰਗ ਦੀ ਸਮੈਲ।
ਇੱਥੇ ਸਾਡੇ ਕਈ, ਦਫ਼ਤਰ ਲੈ ਕੇ ਆਉਂਦੇ ਆ ਹਿੰਗ ਸਮੈਲ ਲੈਂਦੇ ਨੇਂ ਮੈਨੂੰ ਵੀ ਹੋਰ ਮਨ, ਸਬਜ਼ੀਆਂ ਚ' ਪਾ ਕੇ ਆਂਦੇ। ਮੈਂ ਥੋੜੀ ਦੇਰ ਫੇਰ, ਨਿਚਲੇ, ਨਿਚਲੇ ਦਫ਼ਤਰ ਬਹਿ ਜਾਨਾ ਜਦ ਤੱਕ ਸਮੈਲ ਨੀਂ ਜਾਂਦੀ ਹੈਗੀ।
ਸਹੀ ਐ ਮੈਂ ਸਿਰਫ ਦਾਲਾਂ ਚ' ਪਾਨੀ ਆਂ ਹਿੰਗ, ਸਬਜ਼ੀਆਂ-ਸੁਬਜ਼ੀਆਂ ਚ ਨਹੀਂ ਸਿਰਫ ਦਾਲਾਂ ਚ'। ਏਸ ਕਰਕੇ। ਉਹ ਵੀ ਥੋੜ੍ਹੀ ਜਿਹੀ ਪੈਂਦੀ ਆਂ ਸਿਰਫ ਚੂੰਢੀ ਜਿਹੀ, ਜ਼ਿਆਦਾ ਨੀਂ। ਹੈਲੋ
ਹੈਲੋ
ਹੈਲੋ, ਹਾਂਜੀ-ਹਾਂਜੀ ਤੁਹਾਡੀ ਆਵਾਜ਼ ਆਣੀ ਬੰਦ ਹੋ ਗਈ ਸੀ ਵਿੱਚ।
ਹਾਂ ਲਾਈਟ ਬੰਦ, ਅ ਲਾਈਟ ਚਲੀ ਗਈ। ਉਹਨੂੰ ਜਨੈਟਰ ਜਨ, ਹਾਂ ਵਾਈਫਾਈ ਬੰਦ ਹੋ ਗਿਆ ਉਹ ਚਲਾਓਗੇ ਜਰਨੇਟਰ ਨੂੰ। ਚੁਣੀ ਆਂ ਜਾਏਗੀ।
ਅੱਛਾ-ਅੱਛਾ।
ਹੂੰ।
ਸਹੀ ਹੈ, ਹੋਰ ਨਾਸ਼ਤਾ ਵਗੈਰਾ ਹੋ ਗਿਆ ਤੁਹਾਡਾ ਬਾਰਾਂ ਵਜੇ?
ਆਹ, ਹਾਂ ਮੈਂ ਜਲਦੀ ਕਰ ਲਿਆ।
ਅੱਛਾ-ਅੱਛਾ। ਸਹੀ ਹੈ ਅੱਛਾ, ਅੱਜ ਜਲਦੀ ਕਰ ਲਿਆ।
ਸਵਾ-ਗਿਆਰਾਂ, ਗਿਆਰਾਂ ਵਜੇ ਕਰ ਲਿਆ ਅੱਜ।
ਸਹੀ ਹੈ।
ਹੁਣ ਤਾਂ ਦੋ ਵੇਜ ਤੋਂ ਬਾਅਦ, ਕਿਸੇ ਵੀ ਟਾਈਮ ਭੁੱਖ ਲੱਗੇ ਉਦੋ ਫੇਰ।
ਹਾਂ, ਫਿਰ ਸ਼ਾਮੀ ਅੱਧਾ ਘੰਟਾ ਰੁਕਣਾ ਵੀ ਹੈ ਨਾ, ਫਿਰ।
ਹਾਂ, ਹਾਂ, ਬਿਲਕੁਲ। ਫੇਰ ਭੁੱਖ ਲੱਗ ਜਾਂਦੀ, ਫੇਰ ਨੀਚੇ ਆਪਣਾ ਏਡੀ ਹੈਗਾ ਕੁਲਚੇ ਵਾਲਾ, ਕੁਲਚੇ-ਛੋਲੇ ਬਣਾਉਦਾ।
ਤਾਡੇ ਉਧਰ ਵੀ ਆਂਦਾ ਕੂਲਚੇ ਵਾਲਾ।
ਹਮ, ਸਾਡੇ ਇੱਥੇ ਦਫ਼ਤਰ ਦੇ ਨੀਚੇ ਹੀ ਖੜਾ ਹੁੰਦਾ ਵਾ, ਉਹਦੇ ਨਾਲ ਆਪਣੀ ਆੜੀ ਪਈ ਆ ਪੈਸੇ ਨਹੀਂ ਲੈਂਦਾ ਮੇਰੇ ਤੋਂ, ਕਹਿੰਦਾ ਬਈ, ਆਪ ਯਾਰ, ਪੈਸੇ ਮਤ ਦਿਖਾਇਆ ਕਰੋ ਮੇਰੇ ਕੋ। ਪੈਸੇ ਨਹੀਂ ਲੈਣੇ ਆਪ ਸੇ।
ਹਮ।
ਹੁਣ ਕੋਈ ਵੀ ਕੰਮ ਪੈਵੇ ਨਾ, ਮੈਨੂੰ ਕਹਿ ਦਿੰਦਾ, ਉਹ ਕਦੇ ਅਖਬਾਰ ਚਾਹੀਦੀ ਹੈ, ਪਾਣੀ ਪੀਣਾ ਠੰਡਾ। ਚਾਹ ਪੀਣੀ ਆ, ਕੁਛ ਵੀ, ਮੈਂ ਭੇਜ ਦਿੰਦਾ ਫਿਰ ਇੱਥੋਂ।
ਸਹੀ ਆ, ਫੇਰ ਇਹੀ ਅੱਜਕਲ੍ਹ ਕੰਮ ਆਉਂਦੇ ਆ।
ਹੂੰ। ਉਸ ਦਿਨ ਏ ਸੀ ਵਾਲੇ ਆਏ ਸੀਗਾ ਸਰਵਿਸ ਕਰ, ਕਹਿੰਦੇ ਭਾਜੀ ਭੁੱਖ ਲੱਗੀ ਆ। ਨੀਚੇ ਜਾ ਕੇ ਕੁਲਚਾ ਖਾ ਲਓ, ਮੈਂ ਕਿਹਾ, ਫੋਨ ਕਰ ਦਿੰਦਾ। ਉਹ ਪੈਸੇ ਦੇਣ ਲੱਗ ਗਏ, ਕਹਿੰਦੇ ਨਹੀਂ, ਮੇਰੇ ਫੋਨ ਆ ਗਿਆ ਪਾਜੀ ਦਾ, ਕਹਿੰਦਾ ਉਪਰੋਂ। ਕਹਿੰਦੇ, ਪੈਸੇ ਨਹੀਂ ਲੈਣੇ। ਕਹਿੰਦਾ, ਕੋਈ ਨੀ ਜਾਓ ਤੁਸੀਂ ਘਰ, ਲੈਂਦੇ ਨਹੀਂ ਗਏ ਪੈਸੇ ਦੋ-ਤਿੰਨ ਜਿੰਨਾ ਮਰਜੀ ਖਾਲੋ।
ਸਹੀ ਐ। ਅੱਛੀ ਗੱਲ ਹੈ, ਇੰਜ ਨੇਚਰ ਹੋਣਾ ਚਾਹੀਦਾ, ਅੱਜਕਲ੍ਹ ਕੁਛ ਨੀ ਰੱਖਿਆ।
ਹੂੰ ਬਿਲਕੁਲ।
ਫੇਰ ਤੁਸੀਂ ਓਫਿਸ
ਸਾਡੇ ਤਾਂ ਮੈਂ ਆ, ਸਾਢੇ-ਨੌ ਦਸ ਵਜੇ ਤੱਕ ਆ ਜਾਂਦਾ।
ਹੂੰ। ਅੱਛਾ, ਅੱਛਾ।
ਦਸ-ਗਿਆਰਾ ਵੱਜ ਜਾਡੇ ਕਾ। ਫਿਰ ਕਲ-ਕਲ ਆ ਕੇ, ਕਲ-ਕਲ ਆਣਾ, ਫਿਰ ਦੋ ਛੁੱਟੀਆਂ।
ਕਿਉਂ ਕੱਲ ਮੰਗਲ, ਕੱਲ ਤੇ ਬੁੱਧਵਾਰ ਹੈ।
ਕੱਲ ਬੁੱਧਵਾਰ ਕਿੱਥੇ ਆ ਗਿਆ, ਤੁਹਾਡੇ ਜੰਮੂ'ਚ ਅਲਗ ਉਹ ਹੁੰਦਾ ਵਾ।
ਨਹੀਂ ਉਹ, ਤੇ ਕੱਲ ਕੀ ਵਾਰ ਹੈ। ਅਜ ਵੀਰਵਾਰ ਹੈ, ਕੱਲ ਸ਼ੁੱਕਰਵਾਰ ਹੈ! ਮੈਂ ਭੁੱਲ ਗਈ ਸੀ, ਮੈਂ ਅੱਜ ਮੰਗਲਵਾਰ ਸਮਝ ਕੇ ਬੈਠੀ ਸੀ।
ਮੈਂ ਏ ਸੋਚ ਰਿਆ ਮੈਂ ਕਿਆ ਤੁਹਾਡੇ ਜੰਮੂ ਚ ਕਿਤੇ ਦਿਨ ਟੈਮ ਅੱਗੇ ਪਿੱਛੇ ਤਾਂ ਨੀ।
ਟੈਮ ਵੀ ਐ ਤੇ ਦਿਨ ਅੱਗੇ ਮਤਲਬ ਦਿਨ ਚ ਫ਼ਰਕ ਐ।
ਥੋੜਾ ਜਲਦੀ ਸੁੁਪਦਾ ਹੋਊਗਾ ਲੇਟ ਸੁੁਪਦਾ ਹੋਊਗਾ।
ਲੇਟ।
ਕਿੰਨੇ ਤੇ ਅ
ਹਾਂਜੀ।
ਹਾਂ ਸਾਡੇ ਵੀ ਸੱਤ ਵਜੇ ਸਾਡੇ ਸੱਤ ਵਜੇ ਛੁਪ ਜਾਂਦਾ ਸੱਤ ਸਵਾ ਸਤ।
ਹਿਸਾਬ ਐ ਹਰਿਆਣਾ ਛੇ ਵਜੇ ਛੁਪ ਜਾਂਦੈ।
ਕਿੱਥੇ?
ਹਰਿਆਣਾ। ਹਾਂਜੀ। ਅੱਛਾ-ਅੱਛਾ ਹਰਿਆਣਾ ਸ਼ੈਰ ਵੀ ਵਧੀਆ ਆ।
ਹੂੰ ਘੁੰਮਣ ਨਾਲਾਂ ਆ।
ਸਈ ਐ।
ਰਾਜਸਥਾਨ ਗਏ ਓ ਕਦੇ?
ਨਹੀਂ ਮੇਰੀ ਦੀਦੀ ਜੈਪੁਰ ਦੇ ਸਾਈਡ ਦੀ ਐ ਮੇਰੀ ਦੀਦੀ ਦਾ ਵਿਆਹ ਉੱਧਰ ਹੋਇਆ ਨਾ ਜੈਪੁਰ ਸਾਈਡ ਪਰ ਓ ਰੈਂਦੇ ਦਿੱਲੀ ਐ ਮਤਲਬ ਪੁੱਛਤੈਨੀ ਘਰ ਵਗੈਰਾ ਜੇ ਪੁਰਾਣਾ ਘਰ ਹਾਂਜੀ ਜੈਪੁਰ ਬੜਾ ਵਧੀਆ ਮੈਂ ਸੁਣਿਆ ਬੋਤ ਅੱਛਾ ਜੈਪੁਰ। ਹਵਾ ਮਹਿਲ ਐ ਉੱਥੇ ਗਈ ਨੀ ਆ ਕਦੀ ਪਰ ਸੁਣਿਆ ਆ।
ਹੂੰ-ਹੂੰ ਸਾਡੇ ਤਾਂ ਮੁੰਡਾ ਹੈਗਾ ਨਾ ਇੱਥੇ ਜੈਪੁਰ ਦਾ ਸੀਗਾ ਇੱਥੇ ਹੋਲਦਾਰ ਸੀਗਾ ਸਾਡਾ।
ਅੱਛਾ-ਅੱਛਾ।
ਓ ਦਿਖਾਂਦਾ ਹੁੰਦਾ ਸੀਉੱਥੇ ਦੀ ਵੀਡੀਓ ਵਗੈਰਾ ਆਪਣੇ ਘਰੇ ਦੀ ਓਦੀ ਬਦਲੀ ਹੋਗੀ ਚਲਿਆ ਗਿਆ ਫਿਰੋਜ਼ਪੁਰਾਂ ਨੂੰ।
ਫਿਰੋਜ਼ਪੁਰ ਬੜੀ ਦੂਰ? ਸਭ ਤੋਂ ਲਾਸਟ ਐ ਨਾ? ਪੰਜਾਬ ਦਾ ਓਪਸ਼ਨ ਉਸ ਤੋ ਅੱਗੇ ਪਾਕਿਸਤਾਨ ਐ ਨਾ?
ਬੋਡਰ ਲੱਗਦਾ ਉੱਥੇ ਫਿਰੋਜ਼ਪੁਰ।
ਹਾਂ ਫਿਰਜ਼ਪੁਰ। ਮੈਂ ਗਈ ਦੀ ਆ ਫਿਰੋਜ਼ਪੁਰ।
ਮੈਂ ਨੀ ਇਲੇ ਤੱਕ ਗਿਆ ਨਾ ਮੈਂ ਬਠਿੰਡੇ ਨਿਕਲਿਆ ਮੁਕਤਸਰ ਤਾਂ ਗਿਆ ਮੁਕਤਸਰ ਤੱਕ
ਨਈ ਮੈਂ ਬਟਾਲੇ ਵਟਾਲੇ ਨੀ ਗਈ ਆ ਮੈਂ ਜੰਡਿਆਲੇ ਗਈ ਆ, ਹੁਸ਼ਿਆਰ ਪੁਰ ਗਈ ਆ, ਅੰਮ੍ਰਿਤਸਰ ਗਈ ਆ, ਫਿਰੋਜ਼ਪੁਰ ਗਈ ਆ, ਹਰਿਆਣਾ ਗਈ ਆ ਬਸ ਤੇ ਯੂਪੀ ਗਈ ਆ।
ਯੂੱਪੀ ਸਾਡਾ ਪਿੰਡ ਐ।
ਯੁਪੀ ਸਾਡਾ ਵੀ ਪਿੰਡ ਐ।
ਹਾਂ ਦੱਸੋ ਜੀ ਤੁਸੀਂ ਪੈਲਾਂ।
ਹਾਂ। ਬਸ ਮੈਂ ਇੰਨੀ ਥਾਂ ਤੇ ਘੁੰਮੀ ਆ ਹੋਰ ਥਾਵਾਂ ਤੇ ਨੀ ਘੁੰਮੀ। ਚੰਡੀਗੜ੍ਹ ਹੋ ਗਿਆ ਰਾਜਸਥਾਨ ਹੋ ਗਿਆ ਹੂੰ ਅੱਛਾ ਹਾਂਜੀ।
ਹਾਂਜੀ।
ਹਾਂਜੀ, ਹਾਂਜੀ।
ਘਰੋ ਆ ਰਹੀ ਜੀ ਕੋਲ।
ਅੱਛਾ, ਅੱਛਾ।
ਹਮ
ਸਈ ਐ।
ਅੱਜ ਕੀ ਸੋਚ ਰਹੇ ਉਹਨਾਂ ਨੂੰ ਧੁੱਪ ਹੈਗੀ ਐ। ਬਾਰਿਸ਼ ਪਈ ਸੀ ਸਵੇਰੇ ਚਾਰ ਵਜੇ ਅੱਜ।
ਨਹੀਂ ਇੱਧਰ ਨੀ ਇੱਧਰ ਬੜੀ ਗਰਮੀ ਐ, ਇੱਧਰ ਬਾਰਿਸ਼ ਪੈਣ ਦਾ ਨਾਮ ਈ ਨੀ ਲੈ ਰਹੀ ਐ।
ਬਾਰਿਸ਼ ਵੀ ਗ ਪਈ ਆ। ਅੇ ਬਸ ਛਿੱਟੇ ਜ ਪਏ ਆ ਥੋੜੇ ਜਿਹੇ।
ਇੱਧਰ ਨਾਮ ਈ ਨਹੀਂ ਐ ਬਾਰਿਸ਼ ਦਾ।
ਹਮ
ਥੋੜ੍ਹੀ ਬਾਰਿਸ਼ ਪਏਗੀ ਤਾਂ, ਮੌਸਮ ਠੰਡਾ ਹੋਏਗਾ। ਪਰ ਹੈ ਈ ਨਹੀਂ ਬਾਰਿਸ਼ ਗਰਮੀ ਏਨੀ ਐ।
ਆ, ਨਾਲ ਈ ਐ ਸਾਡੇ ਵੀਹ ਤਰੀਕ। ਤੋਂ ਬਾਅਦ ਪੈਂਦੇ ਇੱਥੇ ਸਾਡੇ, ਪੱਚੀ, ਛੱਬੀ, ਸਤਾਈ ਸਾਡੇ ਨਾ ਮੇਲਾ ਲੱਗਦਾ ਇੱਥੇ ਪੀਰਾਂ ਦਾ। ਉਦੋਂ ਪੈਂਦੀ-ਪੈਂਦੀ ਐ। ਹਮ, ਪੱਚੀ, ਛੱਬੀ, ਸਤਾਈ ਦੇ ਵਿੱਚ।
ਸਹੀ ਐ ਫਿਰ ਤਾਂ, ਫੇਰ ਤੁਸੀਂ ਵੀ ਘੁੰਮ ਕੇ ਆਂਦੇ ਹੋਵੋਗੇ ਮੇਲੇ ਵਿਚ
ਹਾਂ, ਮੇਰੀ ਸ਼ੁੱਕਰਵਾਰ ਛੁੱਟੀ ਹੈਗੀ ਐ ਇਸ ਵਾਰੀ। ਛੱਬੀ ਨੂ ਹਾਂ, ਰਾਤ ਨੂ ਜਾਵਾਂਗੇ ਦਿਨੇ ਤਾ ਫੇਰ ਬਹੁਤ ਭੀੜ ਫੜ ਹੁੰਦੀ ਐ ਨਾਲੇ ਗਰਮੀ ਹੁੰਦੀ ਐ, ਹੁੰ ਫੇਰ ਬੱਚੇ ਵੀ ਨਾਲ ਹੁੰਦੇ ਐ।
ਹਾਂਜੀ।
ਉਹ ਤੇ ਹੈ ਆਪਣਾ ਰਾਤੀ ਰੋਟੀ ਖਾ ਪੀ ਕੇ ਜਾਓ, ਉੱਥੇ ਜਾ ਕੇ ਘੁੰਮ- ਫਿਰ ਕੇ ਘਰ ਆ ਕੇ ਸੋਜੋ।
ਰੋਟੀ ਕਿੱਥੇ ਖਾਣੀ-ਪੀਣੀ ਐ, ਰੋਟੀ ਤਾਂ ਬਾਹਰੋਂ ਮੰਗਣੀ ਪੈਣੀ ਓਦਣ
ਕੀ
ਬਾਰੋ ਮਾਗਾਂ ਨੇ
ਅੱਛਾ
ਪਿਛਲੀ ਵਾਰ ਗਏ ਸੀ ਉਦੋਂ ਵੀ ਬਾਰੋ ਮੰਗਵਾਏ ਸੀਗੇ, ਜਮੈਟੋ ਵਗੈਰਾ ਤੋਂ
ਹਾਂ।
ਇਏਧਰ ਦੇ ਤਿਆਰ ਹੁੰਦੇ- ਹੁੰਦੇ ਲਾ ਦਿੰਦੇ ਆ ਘੰਟੇ ਦੋ ਘੰਟੇ ਜੁਆਕ -ਜੁਆਕ ਸਾਰੇ
ਸਹੀ ਹੈ, ਹਾਂਜੀ ਉਹ ਤੇ ਹੈ।
ਹੁੰ
ਮੈਂ ਮੇਲੇ ਪਹਿਲਾਂ ਪਾਪ ਆਪਣੇ ਪਾਪਾ ਨਾਲ ਜਾਂਦੀ ਸੀ, ਜਦੋਂ ਮੈਂ ਮੇਰਾ ਵਿਆਹ ਨਹੀਂ ਸੀ ਹੋਇਆ।
ਹੁੰ
ਕਰਨਾ ਘੱਟ ਲੈ ਕੇ ਜਾਂਦੇ ਮੇਲੇ, ਕਹਿੰਦੇ ਮੇਲੇ ਚ ਕੁੱਛ ਨੀ ਐ। ਤੁਸੀਂ ਘਰ ਮੰਗਾ ਕੇ ਜੋ ਖਾਣਾ ਏ ਖਾਲਓ।
ਹਾਂ ਉਹੀ ਪੈਸੇ ਕਹਦੇ ਇੱਥੇ ਖਾ ਲੋ ਮੰਗਾਵਾ ਕੇ
ਹਾਂ ਮੈਂ ਮੇਲੇ ਬੜੇ ਘੱਟ ਗਈ ਆ, ਇੱਕ ਵਾਰੀ ਮੈਂ ਆਪਣੇ ਭੂਆ ਲੈ ਗਈ ਸੀ ਨਾ, ਮੇ ਆਪਣੇ ਭੂਆ ਦੇ ਘਰ ਗਈ ਸੀ ਨਾ ਤੇ ਦਿਹਾੜੀ ਮਤਲਬ ਮੇਰੀ ਭੂਆ ਦਾ ਘਰ ਨਾ ਅਹ ਲੋਕਲ ਹੀ ਚ ਸੀ। ਤੇ ਮੈਂ ਆਪਣੀ ਭੂਆ ਦੇ ਨਾਲ ਗਈ ਸੀ ਮੇਲੇ ਭੂਆ ਮੈਨੂੰ ਛੱਡਣ ਆ ਰਹੀ ਸੀ ਮੇਰੇ ਘਰ ਤੇ ਰਾਹ ਚ ਮੇਲਾ ਪੈਂਦਾ ਆ। ਉੱਥੇ ਨਾ ਰਾਵਣ ਬਣ ਗਿਆ ਸੀ, ਸ਼ਾਮੀ ਰਾਵਣ ਨੂੰ ਨਾ ਜਲਾਨਣਾ ਸੀ। ਤੇ ਮੈਂ ਫਸਟ ਟਮ ਨਾ ਉੱਥੇ ਇੱਕ ਬੰਦਾ ਨਾ ਪਰਿਕਰਮਾ ਕਰ ਸੀ ਰਾਵਣ ਦੀ ਮੈਂ ਭੂਆ ਨੂੰ ਕਿਹਾ ਭੂਆ ਜੀ ਇਹ ਤੇ ਪਰਿਕਰਮਾ ਕਿਉਂ ਕਰ ਰਾਵਣ ਦੀ ਚਲਾਣਾ ਭੂਆ ਕਹਦੀ ਨਹੀਂ ਇਹ ਮਹ ਪੰਡਿਤ ਐ।
ਹੁੰ
ਸਾਵਨ ਤ ਲਗਿਆ ਉਹ ਅੱਛਾ ਹੈ ਮਹਾ ਪੰਡਿਤ ਸੀ ਉਸ ਟਾਈਮ ਮੈਂ ਛੋਟੀ ਸੀ ਸਿਕਸ ਕਲਾਸ ਸੀ ਸੀ ਮੈਂ ਉਸ ਟਾਈਮ
ਮੈਂ ਵੀ ਨੀ ਜਾਂਦਾ ਦੁਸੈਰੇ ਤੇ ਮੈਂ ਤੇ ਐਨੂੰ ਮੰਨਦਾ ਵ ਨਾ ਰਾਵਣ ਨੂੰ ਪੰਡਿਤ ਸੀਗਾ
ਹਾਂਜੀ ਮਹਾਂ ਪੰਡਿਤ ਸੀ ਉਹ ਚਲੋ ਠੀਕ ਹੈ ਫਿਰ ਕਰਦੀ ਤੁਹਾਨੂੰ ਫ਼ੋਨ ਓਕੇ ਸਤਿ ਸ਼੍ਰੀ ਅਕਾਲ